ਹੈਲੋ,
ਹੈਲੋ, ਹੈਲੋ,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
ਹੋਰ ਠੀਕ ਠਾਕ?
ਹਾਂਜੀ, ਤੁਸੀਂ ਠੀਕ ਹੋ ਠੀਕ ਹੋ?
ਹਾਂਜੀ-ਹਾਂਜੀ, ਠੀਕ ਠਾਕ ਵਧੀਆ ਤੁਸੀਂ ਸੁਣਾਓ?
ਠੀਕ ਠਾਕ, ਤੁਸੀਂ ਕਿੱਥੋਂ ਬੋਲਦੇ,
ਅਸੀਂ ਪੰਜਾਬ ਤੋਂ,
ਅੱਛਾ ਅੱਛਾ
ਹਾਂਜੀ।
ਹੋਰ, ਗਰਮੀ ਕਿਵੇਂ ਹੈ ਪੰਜਾਬ ਦੀ,
ਬਹੁਤ ਜਿਆਦਾ ਗਰਮੀ ਆ ਹਾਂਜੀ। ਉਧਰ - ਉੱਧਰ ਕਿੰਨੀ ਹੈ। ਉੱਧਰ ਕਿੰਨੀ ਗਰਮੀ ਹਾਂਜੀ। ਬਹੁਤ ਉੱਧਰ ਵੀ।
ਹਮ।
ਠੀਕ ਆ।
ਛੁੱਟੀ ਮਨਾ ਛੁੱਟੀ ਐਦਾਂ ਗਏ ਸੀ।
ਛੁੱਟੀਆਂ ਚ ਹਾਂਜੀ ਜਾ ਕੇ ਆਏ। ਪਹਿਲਾਂ ਪਟਨਾ ਸਾਹਿਬ ਜਾ ਕੇ ਆਇਆ। ਹੁਣ ਮੰਮੀ ਹੁਣਾ ਉਹ ਦੇ ਪਿੰਡ ਜਾਣਾ।
ਅੱਛਾ - ਅੱਛਾ।
ਹਾਂਜੀ - ਹਾਂਜੀ। ਤਿਆਰੀ ਕਰੀ ਜਾਂਦੇ ਸੀ। ਉੱਧਰ ਚੱਲੇ ਸੀਗੇ।
ਅੱਛਾ - ਅੱਛਾ।
ਹੋਰ।
ਹੋਰ ਬੱਚੇ ਠੀਕ ਆ। ਹਾਂਜੀ। ਅਸੀਂ ਅੰਬਰ ਅੰਮ੍ਰਿਤਸਰ ਜਾ ਕੇ ਆਏ।
ਠੀਕ ਐ।
ਹਮ।
ਹਾਂਜੀ ਬੱਚੇ ਠੀਕ - ਠਾਕ। ਤੁਸੀਂ ਸੁਣਾਓ ਤੁਹਾਡੇ ਬੱਚਿਆਂ ਦਾ ਕੀ ਹਾਲ ਆ।
ਠੀਕ - ਠਾਕ ਇੱਕ ਸੋ ਪੰਜਾਹ ਵਿੱਚ ਲਾਈਟ ਵੀ। ਸਾਡੇ ਵੀ ਲਾਈਟ ਭੱਜੀ ਹੋਈ ਆ।
ਹਾਂਜੀ ਬਹੁਤ ਜਾਂਦੀ। ਉ ਤਾਈਕ ਤਾਂ।
ਹਾਂ।
ਲਾਈਟ ਦੀ ਖ਼ਪਤ ਜਿਆਦਾ ਹੁੰਦੀ ਆ। ਏ ਸੀ ਚਲਦੇ ਆ ਲਾਈਟ। ਵਾਲੇ ਵੀ ਕੀ ਕਰਨਗੇ ਹਨਾ।
ਹਾਂਜੀ। ਲੋਕ ਏ ਸੀ ਬਦਲਾਂਂਗੇ ਉਹਦੇ ਕਰਕੇ ਚਲੇ ਜਾਂਦੇ।
ਹਾਂਜੀ - ਹਾਂਜੀ ਹਾਂ ਹੋਰ।
ਅੱਜ ਦੋਵੇਂ।
ਕੀ ਕਰੀਂ ਜਾਂਦੇ ਸੀਗੇ।
ਜਾਮਨਾਂ ਦਾ ਸੀਜਨ ਚੱਲਦਾ ਪਇਆ। ਜਾਮਨਾਂ ਖਾਂਦੇ ਆਂ।
ਅੱਛਾ ਠੀਕ ਹੈ।
ਇਹ ਸਰੀਰ ਵਾਸਤੇ ਵੀ ਵਧੀਆ ਹੁੰਦਾ ਨਾ।
ਹਾਂਜੀ ਹਾਂ - ਹਾਂ।
ਇੱਥੇ ਵੀ ਵਧੀਆ ਆਉਂਦੀ।
ਹਾਂਜੀ ਹਾਂ।
ਸ਼ੂਗਰ ਤੇ ਮਰੀਜ਼ ਵਗੈਰਾ ਤੋਂ।
ਹਾਂਜੀ - ਹਾਂ ਸੋਨੂੰ ਤਾਂ ਨਹੀਂ ਵੈਸੇ ਸ਼ੂਗਰ।
ਨਹੀਂ - ਨਹੀਂ ਨਹੀਂ।
ਠੀਕ - ਠੀਕ ਹੈ ਠੀਕ ਹੈ।
ਹੂੰ।
ਹੋਰ। ਸਬਜ਼ੀ ਕੀ ਬਣਾਉਣ ਲੱਗੇ।
ਮੈਨੂੰ ਤਾਂ ਪਿੱਤੇ ਦੀ ਪੱਥਰੀ ਆਂ।
ਹੂੰ ਪਿੱਤੇ 'ਚ ਆਂ।
ਹੂੰ ਹੂੰ।
ਠੀਕ ਆ ਪਿੱਤੇ। ਦੀ ਪੱਥਰੀ ਦਾ ਔਖਾ ਹੁੰਦਾ ਹਨਾ।
ਹਾਂ ਪਿੱਤਾ ਹੀ ਕੱਢਣਾ ਪੈਂਦਾ ਹੈ।
ਹਾਂਜੀ ਹਾਂ ਹਾਂਜੀ।
ਹਾਂ।
ਮੇਰੀ ਨੂੰਹ ਨੂੰ ਵੀ ਹੈਗੀ। ਉਹਨੂੰ ਉਹਦੇ ਵਿੱਚ ਆ ਦੂਸਰੀ। ਇਹਦੇ 'ਚ ਤਾਂ।
ਗੁਰਦੇ ਵਿੱਚ।
ਗੁਰ ਗੁਰਦੇ ਵਿੱਚ ਹਾਂਜੀ।
ਹੂੰ ਗੁੁਰਦੇ ਦੀ ਤਾਂ ਨਿਕਲ ਜਾਂਦੀ ਹੈ ਪਾਣੀ। ਵੱਧ ਪੀ ਪੀ ਕੇ ਵਗੈਰਾ ਹੂੰ। ਮੇਰੀ ਗੁਰਦੇ ਵਿੱਚ ਵੀ ਸੀ। ਉਹ ਨਿਕਲ ਗਈ। ਹੁਣ ਪਿੱਤੇ ਦਾ ਤਾਂ ਆਪ੍ਰੇਸ਼ਨ ਕਰਨਾ ਪੈਣਾ ਹੈ।
ਹਾਂਜੀ ਹਾਂ ਪਿੱਤੇ ਦਾ ਤਾਂ ਆਪਰੇਸ਼ਨ ਕਰਨਾ ਪੈਂਦਾ ਵਾ। ਪਾਣੀ ਪੂਣੀ ਵੱਧ ਪੀ ਕੇ ਦੇਖ ਲਓ। ਕਰੋ ਕੁਛ ਹੋਰ ਦੂਸਰੀ ਦੇਸੀ ਦਵਾਈ ਲੈ ਕੇ ਦੇ
ਕੱਚੀ ਲੱਸੀ ਵੀ ਪੀਣ ਦਈ ਆ ਮੈਂ ਦੁੱਧ ਦੀ ਕੱਚੀ ਲੱਸੀ।
ਠੀਕ ਹੈ ਠੀਕ ਹੈ।
ਨਹੀਂ ਫ਼ਰਕ ਪੈਂਦਾ।
ਪਿੱਤੇ ਵਾਲੀ ਨੂੰ ਨਹੀਂ ਪੈਂਦਾ ਵੈਸੇ ਫ਼ਰਕ।
ਹੂੰ ਦੇਸੀ ਦਵਾਈ ਦੇਸੀ ਦਵਾਈ ਵੀ ਖਾਂਦੀ ਪਈ ਮੈਂ।
ਠੀਕ ਹੈ ਨਾਈ ਪਿੱਤੇ ਵਾਲ਼ੀ ਨਿਕਲ। ਭੀੜ ਜ਼ਿਆਦਾ ਕਰਕੇ ਨਾ।
ਹੂੰ।
ਬਾਕੀ ਪਰਮਾਤਮਾ ਨੂੰ ਜੋ ਮਨਜ਼ੂਰ ਆ ਕਹਿੰਦੇ ਦੁੱਖ ਸੁੱਖ ਨਾਲ਼।
ਜਿੰਨੇ ਵੀ ਲੋਕਾਂ ਨੂੰ ਮੈਂ ਪੁੱਛਿਆ ਪੁੱਛਿਆ ਸਾਰਿਆਂ ਨੇ ਓਪਰੇਸ਼ਨ ਹੀ ਕੀਤਾ।
ਹਾਂਜੀ ਉਹ ਪਿੱਤੇ ਦੀ ਤਾਂ ਤਾਂ ਆਪਰੇਸ਼ਨ ਹੀ ਕਰਨਾ ਪੈਂਦਾ ਪਿੱਤਾ ਕੱਢਣਾ ਹੀ ਪੈਂਦਾ ਵਾ ਨਾ।
ਹਾਂ।
ਹਾਂਜੀ ਹਾਂ।
ਸਾਡੀ ਬੇਟੀ ਉੱਥੇ ਰਹਿੰਦੀ ਕਨੇਡਾ ਉਹ ਵੀ ਪਿਛਲੇ। ਸਾਲ ਆਈਂ ਸੀ ਉਹ ਵੀ ਆਪ੍ਰੇਸ਼ਨ ਕਰਾਕੇ ਗਈ ਸੀ।
ਠੀਕ ਹੈ ਠੀਕ ਹੈ।
ਹਮ
ਪਿੱਤੇ ਵਾਲੇ ਨੂੰ ਕਰਨਾ ਹੀ ਪੈਂਦਾ ਆਪਰੇਸ਼ਨ ਨਾ
ਹੂ ਹੂ ਹੂ
ਹਾਂਜੀ। ਹੋਰ ਸੁਣਾਓ ਕੀ ਹਾਲ ਚਾਲ ਭੈਣ ਜੀ।
ਠੀਕ ਆ।
ਹੋਰ ਮੇਰੇ ਦੋਨੋ ਬੇਟੇ ਹੀ ਹੈ। ਹਾਂਜੀ ਹਾਂਜੀ ਇੱਕ ਮਤਲਬ ਇੱਕ ਵਿਆਹ ਹੋਇਆ, ਇੱਕ ਕੁਆਰਾ ਹਜੇ।
ਅੱਛਾ ਅੱਛਾ
ਹਾਂਜੀ
ਅ ਜੋਬ ਜੂਬ ਕਰਦੇ।
ਹਾਂਜੀ ਵੱਡਾ ਜੋਬ ਕਰਦਾ ਵਾ।
ਅੱਛਾ ਅੱਛਾ।
ਛੋਟਾ ਪੜ੍ਹਾਈ ਕਰ ਰਿਹਾ ਹੈਗਾ।
ਆਹ
ਹੂ ਹੋਰ ਭੈਣ ਜੀ।
ਬਾਹਰ ਨੀ ਭੇਜਿਆ ਬੱਚਿਆਂ ਨੂੰ।
ਛੋਟੇ ਦਾ ਚਾਲੂ ਆ ਹਜੇ ਪੜ੍ਹਾਈ ਚਾਲੂ ਆ ਉਹਦਾ ਚਾਲੂ ਆ ਜਾਣਦਾ ਹਜੇ ਦੇਖੋ ਦੇਖਦੇ ਹਾਂ।
ਹਮ ਮੇਰੇ ਵੀ ਬੇਟੇ ਦਾ ਸੋਚਦੇ ਪਏ ਅਸੀਂ।
ਠੀਕ ਏ।
ਉਹਦੇ ਬਾਰਵੀਂ ਦੇ ਪੇਪਰ।
ਠੀਕ ਆ ਹਜੇ ਤਾਂ ਫੇਰ ਹੁਣ ਬਾਰਵੀਂ। ਤੋਂ ਬਾਅਦ ਇਹ ਤਾਂ ਬੰਦ ਹੋਏ ਹੋਏ ਨਾ ਮਤਲਬ ਅੱਗੇ ਪੜ੍ਹਾਈ ਕਰਨੀ ਪਊ ਪਹਿਲਾਂ ਨਾ। ਹਾਂਜੀ।
ਨਹੀਂ ਹੁਣ ਤਾਂ ਵੈਸੇ ਤਾਂ ਜਾਈ ਜਾਂਦੇ ਆ।
ਹਾਂਜੀ ਵੈਸੇ ਉਹ ਰਿਸਕੀ ਕੰਮ ਹੋ ਜਾਂਦਾ। ਨਾ ਮਤਲਬ ਥੋੜਾ। ਜੇ ਉਹ ਕੀਤੀ ਹੋਵੇ ਤਾਂ।
ਹਾਂ।
ਅੱਗੇ ਪੜ੍ਹਾਈ ਕਰਕੇ ਜਾਵੇ। ਡਿਗਰੀ ਵਾਸਤੇ ਫੇਰ ਠੀਕ ਆ ਨਾ।
ਹਾਂ।
ਹਾਂਜੀ। ਹੋਰ।
ਬਸ ਠੀਕ ਆ।
ਕੀ ਕਰੀ ਜਾਂਦੇ ਸੀ ਹੁਣ।
ਰਾਤ ਕਰੇਲੇ ਬਣਾਏ ਸੀ। ਹੁਣ ਦਾਲ ਕਰੇਲੇ ਪਏ ਆ। ਹੁਣ ਸ਼ਾਮ ਨੂੰ ਰੋਟੀ ਕੱਲੀ ਰੋਟੀ ਲਾਣੀ। ਲੇਡੀਜ਼ ਦਾ ਕੰਮ ਕਿੱਥੇ ਮੁੱਕਦਾ ਪੂਰਾ ਦਿਨ ਲੱਗਿਆ ਰਹਿਣਾ।
ਉਹ ਤੇ ਹੈਗਾ ਵਾ। ਕੱਪੜੇ ਧੋਲੋ ਉਹਨਾਂ ਨੂੰ ਫਿਰ ਤੈ ਹਾਂ ਮਾਰੋ। ਹਾਂਜੀ ਹਾਂ ਸਾਰਾ ਦਿਨ ਬਸ ਚੱਲਦਾ ਹੀ ਰਹਿੰਦਾ। ਮਸ਼ੀਨਾਂ ਆਂਗੂ
ਚੱਲਦਾ ਰਹਿੰਦਾ ਹਾਂ।
ਹਾਂਜੀ।
ਹਮ।
ਹੋਰ - ਹੋਰ ਕੌਣ ਹੁੰਦੇ ਘਰ ਚ'।
ਅਹ ਬ ਅਸੀਂ ਚਾਰ ਦੋ ਮੁੰਡੇ ਆ। ਹੋਰ ਗਾ ਘਰਵਾਲਾ ਮੇਰਾ।
ਠੀਕ ਹੈ ਠੀਕ ਹੈ। ਜੋਬ ਤੇ ਜਾਂਦੇ ਆ।
ਹਾਂ ਉਹ ਡਰਾਵ ਗੱਡੀ ਆ। ਸਾਡੇ ਘਰੇ ਟੈਂਪੂ।
ਠੀਕ ਹੈ ਠੀਕ ਹੈ। ਆਪਣੀ ਟੈਂਪੂ ਆ ਜਾਣੇ ਨੇ।
ਹਮ।
ਠੀਕ ਹੈ। ਬੱਚੇ ਹਜੇਂ ਮਤਲਬ ਛੋਟੇ ਹਾਂ।
ਵੱਡਾ ਬੇਟਾ। ਉਹ ਜੋਬ ਕਰਦਾ। ਉਹਦੀ ਪੜ੍ਹਾਈ ਹੋਈ ਹੋਈ ਆ। ਛੋਟਾ ਬਾਰਵੀਂ ਦੇ ਪੇਪਰ ਦੇਕੇ ਆਂਦੇ।
ਠੀਕ ਹੇ।
ਹੁ।
ਹੋਰ ਭੈਣ ਜੀ।
ਬਸ ਠੀਕ। ਠਾਕ ਤੁਸੀਂ ਦੱਸੋ।
ਆ ਜਾਓ। ਕਦੀ ਮਾਰਿਓ ਚੱਕਰ।
ਹਾਂ ਆਵਾਂਗੀ।
ਠੀਕ ਆ। ਬੱਚਿਆਂ ਨੂੰ ਛੁੱਟੀਆਂ ਚ ਹੀ ਆਇਆ ਜਾਂਦਾ ਵੈਸੇ ਹਨਾ। ਹਮ।
ਗਰਮੀ ਕਰਕੇ ਵੀ ਨਿਕਲਿਆ ਨੀ ਜਾਂਦਾ। ਘਰੋਂ
ਹਾਂਜੀ ਹਾਂ।
ਹਮ।
ਗਰਮੀ ਹੁੰਦੀ ਬਹੁਤ ਜਿਆਦਾ ਹਨਾ।
ਹਮ ਹੁਣ ਤਾਂ ਧੁੱਪ ਬਹੁਤ - ਬਹੁਤ ਜਿਆਦਾ ਧੁੱਪ ਆ ਗਈ।
ਹਾਂਜੀ ਹਾਂ। ਇੱਧਰ ਵੀ ਬਹੁਤ ਧੁੱਪ ਹੁੰਦੀ ਆ। ਬਹੁਤ ਜ਼ਿਆਦਾ ਗਰਮੀ। ਮੁਸ਼ਕਿਲ ਹੋ ਜਾਂਦਾ। ਘਰੋਂ ਬਾਹਰ ਨਿਕਲ ਹੀ ਨਹੀਂਂ ਜਾਂਦਾ। ਬਾਰਾਂ ਵਜੇ ਤੋਂ ਜੋ ਅੰਦਰ ਬੜੀ ਦਾ ਏ ਸੀ ਲਗਾ। ਕੇ ਚਾਲੂ ਕਰਕੇ ਕੇ ਬਸ, ਪੰਜ ਵਜੇ ਤੱਕ ਛੇ ਵਜੇ ਤੱਕ ਏ ਸੀ ਦੇ ਅੰਦਰ ਹੀ ਬੈਠੇ ਰਹੋ
ਹਮ।
ਬਾਹਰ ਬਿਲਕੁਲ ਨਿਕਲੇ ਹੀ ਨਹੀਂ ਜਾਂਦੇ।
ਮੈਨੂੰ, ਵੱਧ ਟਾਈਮ ਨੀ ਮੈਨੂੰ ਏਸੀ ਵਿੱਚ ਵਧੀਆ ਲੱਗਦਾ ਸਰੀਰ ਮੇਰਾ ਦਰਦ ਹੋਣੇ ਲੱਗ ਜਾਂਦਾ
ਪਰ ਹੁਣ ਗਰਮੀ ਇੰਨੀ ਹੁੰਦੀ ਕੀ ਕਰੂ ਨਾ ਬੰਦਾ ਬਾਹਰ ਅੱਗੇ ਦਰਖਤ ਹੁੰਦੇ ਸੀਗੇ ਦਰਖਤਾਂ ਥੱਲੇ ਬੈਠੇ ਇਕੱਠੇ ਰਹਿੰਦੇ ਸੀ ਬੰਦੇ ਹੁਣ ਅੱਜ ਕੱਲ ਦਰਖਤ ਲਗਾਉਂਦੇ ਨੀ ਲੋਕ ਜ਼ਿਆਦਾ ਬਸ ਏਸੀਆਂ ਘਰੋ ਘਰ ਚਾਲੂ ਉਹਦੇ ਨਾਲ ਹੋਰ ਬਾਹਰ ਗਰਮੀ ਜ਼ਿਆਦਾ ਹੋ ਜਾਂਦੀ ਆ
ਕੋਈ ਬਿਮਾਰੀ ਵੀ ਨਹੀਂ ਸੀ
ਹਾਂਜੀ ਹਾਂ
ਹੁਣ ਹਰੇਕ ਨੂੰ ਕੁੱਝ ਨਾ ਕੁੱਝ ਬਿਮਾਰੀ
ਹਾਂਜੀ ਹਾਂ
ਪਿੱਤੇ ਦਾ ਪਤਾ ਨੀ ਸੀ ਬੀਪੀ ਦਾ ਪਤਾ ਨਹੀਂ ਸੀ ਸ਼ੂਗਰ ਦਾ ਪਤਾ ਨਹੀਂ ਸੀ।
ਹਾਂਜੀ ਹਾਂ।
ਹੁਣ ਤਾਂ ਸਾਰੇ ਬਿਮਾਰੀਆਂ ਟੈਕ ਟੈਕ ਨਾਲ ਕੋਈ ਮਰਦਾ ਨੀ ਸੀ ਪਹਿਲੇ, ਪਹਿਲੇ ਸੌ ਸੌ ਸਾਲਾਂ ਵਿੱਚ ਮਰਦੇ ਹੁੰਦੇ ਸੀ।
ਸੱਚੀ ਗੱਲ ਆ, ਹੁਣ ਇਹ ਖਾਣਾ ਪੀਣਾ ਬਸ ਬਸ ਤਰ੍ਹਾਂ ਦਾ ਹੋਇਆ ਹੋਇਆ ਬਾਕੀ ਆਪਾਂ ਸਹੂਲਤਾਂ ਉਹ ਜਿਹੀਆਂ। ਕੀਤੀਆਂ ਹੋਈਆਂ ਵਾਂ ਬਾਹਰੋਂ ਜਿਹੜਾ, ਹਾਂਜੀ ਹਾਂਜੀ ਹਾਂ ਬਾਹਰ ਦਾ ਜਿਹੜਾ ਖਾਨੇ ਆ ਉਹਦੇ ਨਾਲ ਜ਼ਿਆਦਾ ਇਹ ਹੁੰਦਾ ਨਾ
ਅੱਗੇ ਕੰਮ ਕਰਦੇ ਕਰੀ ਜਾਂਦੇ ਸੀ ਕਰੀ ਜਾਂਦੇ ਸੀ ਥੱਕਦੇ ਵੀ ਨ ਸੀ
ਹਾਂਜੀ ਹਾਂ
ਹਮ ਹੁਣ ਕੰਮ ਕਰਦੇ ਰਗੇ ਥਥ ਜਾਂਦੇ।
ਜੀ ਹਾਂ।
ਹਮ
ਓੋ ਜਿਹੇ ਸਰੀਰ ਹੋਈ ਜਾਂਦੇ, ਉਹ ਜਿ ਬਿਮਾਰੀਆਂ ਲੱਗੀ ਜਾਂਦੀਆਂ ਬਸ, ਹਾਂਜੀ। ਹੋਰ।
ਜੇ ਆਪਾਂ ਵਧ ਅ ਖਾ ਪਰਹੇਜ਼ ਵੀ ਰੱਖੀ ਹੈ ਖਾਣ ਪੀਣ ਵਿੱਚ ਫੇਰ ਵੀ ਕੁੱਝ ਨਾ ਕੁੱਝ ਨਿਕਲ ਹੀ ਜਾਂਦਾ ਬਿਮਾਰੀ
ਨਿਕਲ ਜਾਂਦਾ ਹਾਂਜੀ ਹਾਂ ਕਿਉਂਕਿ ਚੀਜ਼ਾਂ ਨਹੀਂ ਮਿਲਦੀਆਂ ਨਾ ਅਸਲੀ ਚੀਜ਼ਾਂ ਉਹ ਜਿਹੀਆਂ ਮਿਲਦੀਆਂ ਵਾ ਅੱਗੇ ਘਰ ਦੇ ਦੁੱਧ ਵਗੈਰਾ ਹੁੰਦੇ ਸੀ ਘਰ ਦੀ ਹਰੇਕ ਚੀਜ਼ ਹੁੰਦੀ ਸੀਗੀ ਘਰੋਂ ਘਰ ਦੀਆਂ ਚੀਜ਼ਾਂ ਹੁੰਦੀਆਂ ਸੀ ਜ਼ਿਆਦੇ ਅੱਜ ਕੱਲ ਹੁਣ ਮਿਲਾਵਟ ਦੀਆਂ ਚੀਜ਼ਾਂ ਆਉਂਦੀਆਂ ਸਾਰੀਆਂ ਉਵੇਂ ਬਸ ਬੰਦੇ ਦਾ ਉਹ ਸਰੀਰ ਹੋ ਗਿਆ ਵਾ ਬਿਮਾਰੀਆਂ ਬਿਮਾਰੀਆਂ ਦਵਾਈਆਂ ਖਾਈ ਚਲੋ ਤੇ ਬਸ ਹਾਂਜੀ ਹਾਂ ਹੋਰ
ਟੈਂਨਸ਼ਨਾਂ ਵੀ ਅੱਜ ਕੱਲ੍ਹ ਫੇਿਰ ਇਹ ਮਹਿੰਗਾਈ ਵੀ ਘੱਟ ਸੀ ਹੁਣ ਮਹਿੰਗਾਈ ਵੱਧਦਾ
ਹਾਂਜੀ ਹਾਂ
ਕੰਮ ਕੰਮ ਹੈ ਨੀ ਕੰਮ ਘੱਟ ਆ ਮਹਿੰਗਾਈ ਵੱਧਦਾ ਹਮ
ਟਨਸ਼ਨਾਂ ਵਾਧੂ ਬੰਦੇ ਨੂੰ ਫੇਰ
ਉਹ ਵੀ ਨਾ ਖਰਚੇ ਵੱਧਦਾ
ਹਾਂਜੀ ਹਾਂ ਹਮ ਚਲੋ ਜਿਵੇਂ ਵੀ ਟਾਈਮ ਪਾਸ ਹੁੰਦਾ ਹਨਾ ਬੰਦਾ ਕਰੀ ਚਲੋ ਪਰਮਾਤਮਾ ਦਾ ਨਾਮ ਲਓ ਵਾਹਿਗੁਰੂ
ਹਾਂ ਹੁਣ ਤਾਂ ਰੱਬ ਹੀ ਆ ਬਸ
ਹਾਂਜੀ ਜਿਵੇਂ ਟਾਈਮ ਪਾਸ ਹੁੰਦਾ ਕਰ ਹੀ ਚੱਲੋ ਬਸ।
ਹਮ
ਜਿਹੜਾ ਇੱਕ ਦਿਨ ਨਿਕਲੀ ਜਾਂਦਾ ਬਸ ਸੁੱਖ ਸ਼ਾਂਤੀ ਨਾਲ ਨਿਕਲੀ ਜਾਵੇ। ਪਰਮਾਤਮਾ ਆਪ ਆਪ ਦੀ ਮਿਹਰ। ਰੱਖੇ ਹਾਂਜੀ
ਤੁ ਤੁਸੀਂ ਅੰਬਰਸਰ ਜਾਂਦੇ ਹੋ?
ਹਾਂਜੀ।
ਅੱਛਾ, ਹੁਣ ਤਾਂ ਗਰਮੀਆਂ ਵਿੱਚ ਏਸੀ ਬੱਸਾਂ ਵੀ ਚੱਲਦੇ ਨਾ।
ਹਾਂਜੀ, ਏਸੀ ਬੱਸਾਂ ਹੁਣ ਪਿੱਛੇ ਜੇ ਚਾਲੂ ਹੋਈਆਂ ਸੀਆਂ ਐਧਰ ਵੀ ਗਏ ਸੀ ਸਾਡੇ ਪਿੰਡੋ। ਪਰ ਅਸੀਂ ਗਏ ਨੀ ਔਦੇ ਚੋ ਵੀ, ਹਾਂਜੀ।
ਹਾਏ ਰਬਾ।
ਏਹ ਭਗਵੰਤ ਮਾਨ ਲੈ ਕੇ ਗਿਆ ਸੀ। ਏਸੀ ਬੱਸਾਂ ਹਾਂਜੀ ਉਹਦੇ ਚ ਬਹੁਤ।
ਸੀ ਪੰਜ ਸੌ ਰੁਪਏ ਲੈ
ਠੀਕ ਆ
ਹਮ
ਨਹੀਂ ਮੈਂ ਤਾਂ ਨੀ ਗਏ ਵੈਸੇ ਉਹਦੇ ਚੋਂ ਸਾਡੇ ਤੋਂ ਬਹੁਤ ਗਈ ਸੀ ਸੰਗਤ। ਹਾਂਜੀ ਅਸੀ ਬੱਸਾਂ
ਹ
ਮੇਰਾ ਬੇਟਾ ਜਾ ਕੇ ਆਇਆ ਕੱਲ ਪਰਸੋਂ।
ਅੱਛਾ
ਹੁਣ ਗਰਮੀ ਬਹੁਤ ਜ਼ਿਆਦਾ ਫਰ ਹਜੇ ਮੈਨੂੰ ਕੈਂਦਾ ਸੀ ਮੈਂ ਕੈ ਮੈਂ ਨਹੀਂ ਜਾਣਾ ਗਰਮੀ ਬਹੁਤ ਜ਼ਿਆਦਾ ਵਾ ਹਾਂਜੀ। ਹੋਰ ਕਿੰਦੀ
ਹਮ
ਹਾਂ ਤੁਸੀਂ ਵੀ ਕਦੀ ਮਾਰਿਓ ਗੇੜਾ।
ਹਾਂਜੀ ਹਾਂਜੀ, ਠੀਕ ਏ ਆਂਵਾਂਗੇ।
ਹਾਂਜੀ ਹਾਂਜੀ, ਹੋਰ ਸੇਤ ਦਾ ਧਿਆਨ ਰੱਖਿਆ ਕਰੋ। ਹੋਰ, ਵੀਰ ਜੀ ਠੀਕ ਰੈੰਦੇ ਐਂ?
ਹਾਂਜੀ।